ਹੈਲੋ ਹਾਂਜੀ, ਸਸ ਸ੍ਰੀ ਕਾਲ
ਹਾਂਜੀ ਸਸ ਸ੍ਰੀ ਕਾਲ ਜੀ, ਹੋਰ ਕੀ ਹਾਲ-ਚਾਲ?
ਵਦੀਆ ਹੈਗੈ ਐ। ਤੁਸੀਂ ਦੱਸੋ, ਕਿੱਦਾਂ ਐ ਘਰ ਪਰਿਵਾਰ ਸਬ?
ਹਾਂਜੀ, ਸਬ ਵਦੀਆ ਹੋਰ ਕੀ ਕਰ ਰੇ ਸੀਗੇ?
ਕੁਛ ਨੀ ਵਾਈਫਾਈ ਰਿਚਾਰਜ ਕਰੇ ਰੇ ਸੀਗੇ ਤੇ, ਓਹੀ
ਲੱਗੇ ਹੋਏਂ ਐਂ ਕੇਓਕੇ ਓਦੇ ਬਗੈਰ ਕੋਛ ਹੋ ਨੀ ਰੇਆ ਹੈਗਾ ਬੱਚੇ ਬੈਠੇ ਨੇ। ਅਪਨਾ ਵਰਕ ਕਰਨ ਵਾਸੇ ਪਰ ਹੁਣ ਤੇ ਅਸੀਂ ਆਪਣਾ ਅਗੇ ਦਾ ਕੰਮ ਕਰੀਏ।
ਹਾਂ ਅੱਜ-ਕੱਲ ਤੇ ਵਾਈਫਾਈ ਦੇ ਬਗ਼ੈਰ ਵੈਸੇ ਵੀ ਕੁਛ ਨੀ ਐ। ਸਾਰਾ ਕੁਛ ਤੇ ਵਾਈਫਾਈ ਉੱਤੇ ਐ। ਬਈ ਉਹ ਕਿਆ ਨਾ ਕਿਸੇ ਨੇ ਆਟਾ ਖਤਮ ਹੋ ਜੇ ਪਰ ਡਾਟਾ ਨੀ ਖਤਮ ਹੋਣਾ ਚਾਈਦਾ।
ਹਾਂਜੀ ਇਹ ਗੱਲ ਤੇ ਹੈਗੀ ਏ।
ਉਹੀ-ਉਹੀ, ਕੀ ਕਰੀਏ ਹੁਣ ਲੋੜ ਵੀ ਐ ਦੇਖੋ ਵਾਈਫਾਈ ਤੇ ਬਈ ਸਾਰਾ ਕੁਛ ਤੇ ਉਹਦੇ ਨਾਲ ਈ ਚੱਲਦਾ ਟੀ ਵੀ ਤੇ ਉਹਦੇ ਨਾਲ ਚੱਲਦਾ ਐ। ਫੋਨ ਤੇ ਉਹਦੇ ਨਾਲ ਚੱਲ ਰੇ ਨੇ। ਤੇ ਲੈਪਟੋਪ ਵਗੈਰਾ ਤੇ ਬੰਦੇ ਨੇ ਉਹਦੇ ਤੋਂ ਈ ਚਲਾਣੇ ਨੇ, ਤੁਸੀਂ ਕਿਹੜੇ ਕੰਪਨੀ ਦਾ ਲਾਇਆ ਹੋਇਆ ਵਾਈਫਾਈ?
ਅਸੀਂ ਤਾਂ ਬਥੇਰੇ ਚੇਂਜ ਕਰ-ਕਰ ਕੇ ਦੇਖ ਲਿਆ ਹੈਗੇ ਨੇ ਪਰ ਹੈਗਾ ਕਿ ਹੁਣ ਜਾ ਕੇ ਜਿਹੜਾ ਲਗਵਾਇਆ ਹੈ ਉਹ ਥੋੜਾ ਜਿਹਾ ਸਹੀ ਹੈਗਾ।
ਕਿਹੜੀ ਕੰਪਨੀ ਦਾ?
ਅਸੀਂ ਲਗਵਾਇਆ ਹੈਗਾ ਜੀਓ ਦਾ।
ਅੱਛਾ ਜੀ ਮੇਰੇ ਘਰੇ ਵੀ ਜੀਓ ਈ ਲੱਗਿਆ ਐ ਲੇਕਿਨ ਮੈਨੂੰ ਤੇ ਲੱਗਦਾ ਬੜਾ ਮਹਿੰਗਾ ਪੈ ਜਾਂਦਾ। ਸੱਤ ਸੌ ਰੁਪਇਆ ਬਿੱਲ ਆ ਜਾਂਦਾ ਐ ਕਈ ਵਾਰੀ ਇਸ ਤੋਂ ਉੱਪਰ ਵੀ ਆ ਜਾਂਦਾ।
ਪਰ ਹੈਗਾ ਨਾ ਕਿ ਸਾਡਾ ਇਸਤੇਮਾਲ ਉਸ ਹਿਸਾਬ ਦਾ ਹੁੰਦਾ ਹੈਗਾ ਨਾ ਸਾਰੇ। ਚਾਰ ਫੋਨ ਚੱਲਣੇ ਹੈਗੇ ਨੇ ਲੈਪਟੋਪ ਚੱਲਣਾ ਹੈਗਾ ਦੋ ਲੈਪ ਟੋਪ ਹੈਗੇ ਨੇ ਇੱਕ। ਟੀ ਵੀ ਹੈ ਸਾਨੂੰ। ਅ ਮਤਲਬ ਕਿ। ਸਹੀ ਪੈ ਜਾਂਦਾ ਹੈਗਾ। ਇੰਨਾ ਮਹਿੰਗਾ ਨਹੀ ਪੈਂਦਾ। ਸਾਡੇ ਇਸਤੇਮਾਲ ਜ਼ਿਆਦਾ ਹੈਗਾ ਨਾ ਵਾਈਫਾਈ ਦਾ। ਬੱਚਿਆਂ ਨੂੰ ਵੀ ਚਾਹੀਦਾ ਹੈ। ਫਿਰ ਮੇਰੇ ਫਾਦਰ ਇਨਲੋ ਹੈਗੇ ਨੇ। ਉਹ ਟ੍ਰੇਡਿੰਗ ਕਰਦੇ ਨੇ। ਉਹਨਾਂ ਨੂੰ ਵੀ ਲੈਪ। ਟੋਪ ਚਾਹੀਦਾ ਹੁੰਦਾ ਹੈ।
ਹਾਂ।
ਫਿਰ ਬੱਚੇ ਨੂੰ ਟੈਬਲੇਟ ਤੇ ਚਾਹੀਦਾ ਹੈ। ਫ਼ਿਰ ਸਾਡਾ ਆਪਣੇ ਪਰਸਨਲ ਵੀ। ਫੋਨ ਹੈਗੇ ਨੇ। ਤੇ ਉਹਦੇ ਤੇ ਵੀ ਬਹੁਤ ਸਾਰਾ। ਸਭ ਨੂੰ ਚਾਹੀਦਾ ਹੀ ਚਾਹੀਦਾ ਹੈਗਾ। ਬਿਨਾਂ ਵਾਾਈ ਫਾਈ ਦੇ ਤੇ ਕੁਛ ਵੀ ਨਹੀਂ ਹੋ ਸਕਦਾ। ਪੜ੍ਹਨਾ ਹੈ ਤਾਂ ਵਾਈਫਾਈ ਚਾਹੀਦਾ ਹੈਗਾ। ਹੈ ਕੁਛ ਗੇਮ। ਖੇਲਣੇ ਤਾਂ ਵਾਈਫਾਈ ਚਾਈਦਾ ਹੈਗਾ। ਬੱਚੇ ਨੂੰ ਕੁਛ ਇਨਟਰਡੇਟਮੇਟ ਚਾਈਦਾ ਤੇ ਵਾਈਫਾਈ ਦੀ ਜ਼ਰੂਰਤ ਐ।
ਬਈ ਫੋਨ ਤਾਂ ਚੱਲਣਗੇ ਲੇਕਿਨ ਨਾ ਸਾਡੇ ਘਰੇ ਕੀ ਐ ਨਾ ਦੋ ਫੋਨ ਨੇ। ਅੱਛਾ। ਟੀ ਵੀ ਤੇ ਸਾਡਾ ਚੱਲਦਾ ਹੀ ਨਹੀਂ ਹੈ। ਕਿਉਂਕਿ ਸਮਾਰਟ ਟੀ ਵੀ ਨ ਹੈ ਉਹ। ਪਹਿਲੇ ਦੇ ਹੈਗੇ ਨੇ ਮੇਰੇ ਵਿਆਹ ਦਾ। ਟੀ ਵੀ ਤੇ ਮੈਨੂੰ ਬੜਾ ਮਹਿੰਗਾ ਹੋਇਆ। ਲੱਗ ਜਾਂਦਾ। ਮੈਨੂੰ ਸੋਚ 'ਚ ਨਾ ਹਟਵਾਈ। ਦੇਵਾ ਕਿਉਂਕਿ ਦੇਖੋ। ਡਾਟਾ ਤੇ ਰਿਚਾਰਜ। ਫੋਨ ਤੇ ਰਿਚਾਰਜ ਤੇ ਕਰਾਣਾ ਹੀ ਕਰਾਣਾ ਹੈ। ਕਿਉਂਕਿ ਬਾਹਰ ਜਾਵਾਂਗੇ। ਤੇ ਬਈ ਵਿਚਾਰ ਤੇ ਚਾਹੀਦਾ ਹੀ ਚਾਹੀਦਾ ਹੈ। ਨੈਟ ਰਿਚਾਰਜ ਕਰਵਾਉਣਾ ਹੀ ਪੈਂਦਾ ਹੈ। ਤੇ ਘਰੇ ਵੀ ਕੀ ਕਹਿੰਦੇ ਨੇ। ਵਾਈਫਾਈ ਰਿਚਾਰਜ ਕਰੋ ਬੜਾ ਮਹਿੰਗਾ। ਪੈ ਜਾਂਦਾ ਮੈਨੂੰ।
ਹਾਂਜੀ ਹੈ। ਸ਼ੁਰੂਆਤ ਚ ਥੋੜ੍ਹਾ ਲੱਗਦਾ ਹੈ। ਪਰ ਜਿਵੇਂ ਜਿਵੇਂ ਇਸਤੇਮਾਲ ਹੁੰਦਾ ਜਾਂਦਾ। ਹ ਜਵੇ ਜਮ ਬਪੇ। ਕਹਿ ਲਓ ਬੱਚਿਆਂ ਦੀ ਪੜ੍ਹਾਈ ਵਾਸਤੇ। ਜਾਂ ਕਿਸੇ ਹੋਰ ਚੀਜ਼ ਵਾਸਤੇ। ਫਿਰ ਇਹ ਚੀਜ਼ ਰੂਟੀਨ ਚ ਆ ਜਾਂਦੀ। ਤੇ ਫੇਰ ਨਹੀਂ ਲੱਗਦੀ। ਏਗਾ ਜਦ ਹਾਂ। ਪਤਾ ਹੈ ਕਿ ਹਾਂ। ਇਹਦਾ ਯੂਜ ਹੋਣਾ ਹੀ ਹੋਣਾ ਹੈਗਾ। ਇਹ ਬੱਚਿਆਂ ਦੀ ਪੜ੍ਹਾਈ ਲਈ। ਕਿਉਂਕ ਬੱਚੇ ਆ ਕੇ। ਦੇਖਦੇ ਨੇ ਬਾਹਰੋਂ ਕੁਛ ਕਰਨਾ ਹੈਗਾ। ਤੇ ਫੇਰ ਉਹ ਸਾਨੂੰ ਲੱਗਦਾ ਕਿ। ਚਲੋ ਇੱਕ ਬੱਚੇ ਦੀ ਪੜ੍ਹਾਈ ਲਈ ਇਹ ਚੀਜ਼ ਸਹੀ ਹੋ ਰਹੀ ਹੈਗੀ ਹੈ।
ਨਹੀਂ ਉਹ ਤੇ ਸਹੀ ਹੈ ਪੜ੍ਹਾਈਆਂ ਦਾ ਤੇ। ਨਹੀਂ- ਨਹੀਂ। ਪੜ੍ਹਾਈ ਦਾ ਤੇ ਖੈਰ ਮੈਨੂੰ ਨਹੀਂ ਹੈ। ਬੇਟਾ ਹੀ ਪੜ੍ਹਨ ਵਾਲਾ। ਕੁੜੀ ਤੇ ਫੋਨ 'ਚ ਓਦਾਂ ਹੀ ਯੂਜ ਕਰ ਲੈਂਦੀ ਹੈ। ਮੈਂ ਲਗਵਾਇਆ ਸੀ। ਆਪਣੇ ਕੰਮ ਕਰਕੇ ਐਕਚੁਲੀ। ਬਈ ਮੇਰਾ ਵਰਕ ਫਰੋਮ ਹੋਮ ਸੀਗਾ। ਤੇ ਮੈਂ ਤਦ ਲਗਵਾਇਆ ਸੀ। ਤਦਦੇ 'ਚ ਔਫਰ ਚੱਲ ਰਿਹਾ ਸੀ। ਕਿ ਪੰਜ ਸੌ ਉਪ ਦਾ ਲੈ ਕੇ ਉਹਨਾਂ ਨੇ ਇਟ ਇੰਸਟਾਲ ਵਗੈਰਾ ਸਾਰਾ ਕੁਛ ਕਰ ਦਿੱਤਾ। ਲਾ ਦਿੱਤਾ। ਤੇ ਪਹਿਲੇ ਮਹੀਨੇ ਵੀ ਪੰਜ ਸੌ। ਫੇਰ ਦੂਜੇ ਮਹੀਨੇ ਵੀ ਮੈਨੂੰ ਪੰਜ ਸੌ ਹੀ ਪੇ ਕਰਨੇ ਪਏ। ਤੇ ਮੇਰਾ ਵਰਕ ਫਰੋਮ ਹੋਮ ਦਾ ਬਈ। ਤੇ ਇਏਦਾਂ ਵਾਈਫਾਈ ਫੋਨ ਦਾ ਜਿਹੜਾ ਹੈਗਾ ਹੈ। ਡਾਟਾ ਯੂਜ ਕਰ ਰਿਹਾ। ਉਹਦੇ 'ਚ ਰੇਂਜ ਹੀ ਨਹੀਂ ਆਉਂਦੀ ਸੀਗੀ। ਤੇ ਫਿਰ ਮੈਂ ਵਾਈਫਾਈ ਲਵਾਇਆ। ਕਿਉਂਕਿ ਉਹ ਸਰ ਵੀ ਡਾਂਟਦੇ ਸੀ। ਡੇਲੀ -ਡੇਲੀ ਨਹੀਂ ਵਾਈਫਾਈ। ਲਗਾਓ ਬਈ। ਇਹ ਵਾਲਾ ਲੈਪਟੋਪ 'ਚ ਨਹੀਂ ਲਵੇਗਾ। ਮੈਂ ਉਦਾਂ ਹੀ ਕਰਕੇ ਲਾਇਆ ਸੀ। ਲੇਕਿਨ ਉਹ ਫੇਰ ਵਰਕ ਫਰੋਮ ਹੋਮ। ਮੇਰਾ ਇੱਕੋ ਮਹੀਨੇ ਚਲਿਆ। ਫਿਰ ਮੈਂ ਬੰਦ ਕਰ ਦਿੱਤਾ। ਮੈਨੂੰ ਜੋਬ ਦੂਜੀ ਵੀ ਲੱਭ ਗਈ। ਤੇ ਹੁਣ ਮੈਨੂੰ ਲੱਗਦਾ ਹੈ ਜਿਵੇਂ ਵੇਸਟ ਫ ਮਨੀ ਹੋ ਗਿਆ। ਬਟ ਇਹ ਵੀ ਸਹੀ ਕਹਿ ਰਹੇ ਹੋ। ਤੁਹਾਡਾ ਯੂਜ ਜ਼ਿਆਦਾ ਨਾ। ਇਸ ਕਰਕੇ ਤੁਹਾਨੂੰ ਸਹੀ ਲੱਗਦਾ। ਹੁਣ ਸਾਡਾ ਯੂਜ ਨਾ ਹੈ ਨ ਹੈ। ਮੈਂ ਸੋਚਦੀ ਹਾਂ। ਕਿ ਐਵੇਂ ਮਹੀਨੇ ਦਾ। ਬਈ, ਕਿਉਂ ਖਰਚਾ ਵਧਾਈ ।
ਹਾਂਜੀ। ਸਹਿਮਤਤਾ ਮੈਂ ਤੁਹਾਡੀ ਗੱਲ ਨਾ ਚੀ ਸਹੀ ਹੈਗੀ। ਪਹਿਲੇ ਸ਼ੁਰੂਆਤ ਚ ਸਾਨੂੰ ਵੀ ਲੱਗਦਾ ਸੀਗਾ। ਕਿਉਂਕਿ ਪਹਿਲੇ ਇੰਨਾ ਕੰਮ ਸਾਡਾ ਹੁੰਦਾ ਨੀ ਸੀਗਾ। ਤੇ ਫੋਨ ਦਾ ਰਿਚਾਰਜ ਹੋ ਜਾਂਦਾ ਸੀਗਾ। ਤੇ ਬਾਕੀ ਨਹੀਂ ਹੁੰਦਾ ਸੀਗਾ। ਇੰਨਾ ਕੋਈ ਖਾਸ ਕੰਮ ਪਰ ਹੁਣ ਜਿਵੇਂ- ਜਿਵੇਂ ਜ਼ਰੂਰਤਾਂ ਵੱਧਦੀਆਂ ਜਾ ਰਿਆਂ ਹੈਗੀਆਂ ਨੇ। ਅ ਸਾਡੇ ਫਾਦਰ ਸਾਹਿਬ ਵੀ ਉਹ ਟ੍ਰੇਡਿੰਗ ਕਰਦੇ ਹੈਗੇ ਨੇ। ਉਹ ਕਹਿੰਦੇ ਨੇ ਮੈਂ ਫਰੀ ਟਾਈਮ ਬੈਠਾ। ਵਾਈਫਾਈ ਦੀ ਜ਼ਰੂਰਤ ਪੈਂਦੀ। ਫਿਰ ਬੱਚੇ ਵੀ ਵੱਡੇ ਹੋ ਗਏ। ਤੇ ਫੇਰ ਉਹਨਾਂ ਨੂੰ ਵੀ ਆਪਣਾ ਅਲੱਗ ਚਾਹੀਦਾ ਹੀ ਹੈਗਾ ਹੈ। ਮੰਮੀ ਅੱਜ ਇਹ ਸਰਚ ਕਰਨਾ, ਉਹ ਕਰਨਾ ਹੈ। ਅੱਜ ਕੱਲ੍ਹ ਹਰ ਚੀਜ਼ ਫੋ, ਉਹਦੇ ਤੇ ਟੈਬਲੇਟ ਤੇ ਹੀ ਹੈ। ਤੇ ਉਹਦੇ ਤੇ ਫਿਰ ਸਾਨੂੰ ਇਸ ਕਰਕੇ ਸਾਨੂੰ ਫਿਰ ਲਗਵਾਣਾ ਪਿਆ ਅਆ। ਇਸ ਚੀਜ਼ ਨੂੰ ਜਾਰੀ ਰੱਖਿਆ।
ਹੋਏਗਾ ਹਨਾ। ਤੁਹਾਡਾ ਤੇ ਸਮਾਰਟ
ਹਾਂਜੀ- ਹਾਂਜੀ ਟੀਵੀ ਵੀ ਚੱਲ ਜਾਂਦਾ ਪਰ ਟੀ ਵੀ ਦਾ ਇੰਨਾ ਕੋਈ ਖ਼ਾਸ ਇਸਤੇਮਾਲ ਨਹੀਂ ਹੋ ਪਾਉਂਦਾ ਹੈਗਾ। ਸਾਡਾ ਤੇ ਜ਼ਿਆਦਾ। ਟਡਿੰਗ ਹੀ, ਟੈਬਲੇਟ ਤੇ ਹੀ ਜੋ ਯੂਜ ਹੋ। ਬੰਦਾ ਹੈਗਾ।
ਮੈਂ ਤੇ ਦੀਦੀ ਵੱਲ ਗਈ ਸੀ। ਆਪਣੀ। ਤੇ ਉਹ ਤੇ ਮੈਂ ਦੇਖਿਆ। ਨੈਟਫਲਿਕਸ ਵਗੈਰਾ ਵੀ ਓਦੇ ਨਾਲ ਹੀ ਚਲਾ ਰਹੇ ਨੇ। ਤੇ ਕਾਫੀ ਸਾਰੀ ਮੂਵੀਜ਼ ਉਹਦੇ ਚ' ਹੀ ਚਲਾਉਂਦੇ ਨੇ। ਮੈਂ ਕਿਹਾ ਤੁਹਾਡਾ ਵਧੀਆ ਹੈ ਬਾਈ। ਤੁਸੀਂ ਲੋਕ, ਬੜਾ ਕਰ ਲੈਂਦੇ ਹੋ ਵਧੀਆ ਤਰੀਕੇ ਨਾਲ। ਚਲਾ ਲੈਂਦੇ ਹੋ ਫੋ ਪਿਕਚਰਾਂ ਉਚਰਾਂ ਵੀ ਦੇਖ ਲੈਂਦੇ ਹੋ। ਤੇ ਕਹਿੰਦੇ ਹਾਂ। ਉਹੀ ਦੱਸ ਰਹੇ। ਕਹਿੰਦੇ ਵਾਈਫਾਈ ਦਾ ਬੜਾ ਆਰਾਮ ਹੋ ਗਿਆ। ਮੈਂ ਹੁਣ ਉਹੀ ਸੋਚ ਰਹੀ ਹਾਂ। ਕਿ, ਇੱਕ ਸੋਚਦੀ ਹਾਂ ।ਅ ਲੱਗੇ ਰਹਿਣ ਨਾਲ ਫਿਰ। ਜੀਅ ਕਰਦਾ ਹੈ ਥੋੜਾ ਹਟਾ ਦੇਵਾਂ। ਬਟ ਆ ਸਮੇਂ ਨੂੰ ਦੇਖਦੇ ਹੋਏ ਦੇਖ ਦੇਖਦੇ ਹਾਂ। ਅੱਜ ਦੇ ਟਾਈਮ ਦੀ ਜ਼ਰੂਰਤ ਹੈਗੀ ਹੈ ਬਈ ਵਾਈਫਾਈ। ਸਭ ਦੇ ਘਰਾਂ ਚ ਲੱਗਿਆ ਹੀ ਹਮ
ਇਹ ਹੁੰਦਾ ਨਾ ਟੀ ਵੀ ਦੇ ਨਾਲ ਕਨੈਕਟ ਹੋਣ ਦੇ ਨਾਲ ਥੋੜ੍ਹਾ ਜਿਹਾ ਹੁੰਦਾ ਨਾ ਅਸੀਂ ਬੱਚਿਆਂ ਨੂੰ ਬਾਹਰ ਲ ਕਿਤੇ ਮੋਲ ਵਗੈਰਾ ਚ ਨਹੀਂ ਲੈ ਕੇ ਜਾ ਸਕਦੇ ਹੈਗੇ ਆ ਬੱਚਿਆਂ ਨੂੰ ਘਰਜ਼ ਅਹ ਦਿਖਾਤੀ ਮੂਵੀ ਵਗੈਰਾ ਜਾਂ ਥੋੜਾ ਬਹੁਤ ਜੋ ਵੀ ਉਹਨਾਂ ਨੇ ਦੇਖਣਾ ਹੈ। ਉਹ ਘਰ ਚ' ਹੀ ਦੇਖ ਲੈਂਦੇ ਹੈਗੇ ਨੇ। ਬਾਹਰ ਜਾ ਕੇ ਫੇਰ ਉਹ ਕਹਿੰਦੇ ਨੇ ਸਾਨੂੰ। ਹਾਂ। ਮਜ਼ਾ ਨਹੀਂ ਆਇਆ। ਮੂਵੀ ਤੇ ਐਵੇਂ ਦੀ ਸੀਗੀ। ਥੋੜਾ ਜਿ ਦੇਖ ਲਿਆ। ਨਹੀਂ ਸਮਝ ਆਈ ਤੇ ਕੁਛ ਹੋਰ ਲਗਾ ਦਿੱਤਾ। ਥੋੜਾ ਜਏਦਾਂ ਬਦਲ ਕੇ ਦਿਖਾ ਲਈਦਾ ਹੁੰਦਾ। ਪਰ ਥੋੜਾ ਬਹੁਤ ਜੋ ਇੰਟਰਟੇਨਮੈਂਟ ਬੱਚੇ ਦਾ ਹੋ ਜਾਂਦਾ ਹੈ। ਸਾਨੂੰ ਇੰਨਾ ਵੇਲ ਹੀ ਨੀ ਹੋ ਪਾਉਂਦਾ। ਸੀ ਟੀ ਵੀ ਦੇਖ ਲਈਏ ਕਿਉਿ ਬੱਚਾ ਤੋਂ ਹੀ ਫ਼ੁਰਸਤ ਨਹੀਂ ਹੋ ਹਾਂਜੀ। ਫੇਰ ਇਹ ਹੁੰਦਾ ਥੋੜ੍ਹੀ ਦੇਰ ਆਪਣਾ ਵਰਕ ਕਰ ਲਿਆ। ਫੋਨ ਤੋਂ ਹੀ ਹੋ ਜਾਂਦਾ। ਤੇ ਪਤਾ ਹੈ ਕਿ ਵਾਈਫਾਈ ਦਾ ਤਾਂ ਵੀ ਜ਼ਰੂਰਤ ਹੁੰਦੀ ਹੀ ਹੁੰਦੀ ਹੈਗੀ ਹੈ
ਲੇਕਿਨ ਜਦ ਦੇਖੋ ਖ਼ਤਮ ਹੋ ਜਾਂਦਾ ਨਾ ਇੱਕ ਚੀਜ਼ ਹੈਗੀ ਬਈ ਡੇਢ ਜੀ ਬੀ ਮਿਲਦਾ ਹੈਗਾ ਹੈ ਜਦ ਖ਼ਤਮ ਹੋ ਜਾਂਦਾ ਨਾ ਫੇਿਰ ਬੜਾ ਲੱਗਦਾ ਹੈ ਨਹੀਂ ਤੁਰੰਤ ਵਾਈਫਾਈ ਫਟਾਫਟ ਵਾਈਫਾਈ ਨ ਕਰਲੋ ਫੇਿਰ ਜਿੰਨਾ ਮਰਜ਼ੀ ਚਲਾਈ ਲਓ ਜਿੰਨਾ ਮਰਜ਼ੀ ਚਲਾਈ ਜਾਓ ਇਹ ਥੋੜ੍ਹਾ ਫਿਰ ਥੋੜਾ ਦਿਲ ਨੂੰ ਸਕੂਨ ਮਿਲਦਾ ਹੈ ਕਿ ਚਲੋ ਡਾਟਾ ਮੁੱਕਿਆ ਤੇ ਮੁੱਕਿਆ ਵਾਈਫਾਈ ਤੇ ਹੈਗਾ ਹੈ
ਇਹ ਹੁੰਦਾ ਹੈਗਾ ਇਹ ਗੱਲ ਤੇ ਮੈਂ ਸਹਿਮਤ ਹੈਗੀ ਹਾਂ
ਨਾਲ ਦੇ ਬੜੇ ਭੈੜੇ ਹੈਗੇ ਨੇ ਮੈਂ ਉਸ ਦਿਨ ਮੇਰੇ ਮੁੰਡੇ ਨੇ ਚੈੱਕ ਕੀਤਾ ਤੇ ਬਈ ਕਿੰਨੇ ਉਹਦੇ ਨਾਲ ਕਨੈਕਟ ਸੀਗੇ ਵਾਈਫਾਈ ਦੇ ਨਾਲ ਤੇ ਬੜਾ ਚੋਰੀ ਚਾਰੀ ਵੀ ਹੋ ਜਾਂਦੀ ਹੈ ਬੜੀ ਨਾਲ ਵਾਲੇ ਦੇ ਨਾ ਚੋਰੀ ਵੀ ਬੜੀ ਕਰ ਲੈਂਦੇ ਆ
ਤੇ ਤੁਸੀਂ ਮਤਲਬ ਇਹਦਾ ਇੱਕ ਤਗੜਾ ਉਹ ਨਹੀਂ ਹੁੰਦਾ ਪਾਸਵਰਡ ਉਹ ਲਗਾਉ ਤੇ ਤੇ ਸਹੀ ਹੈਗਾ ਹੈ ਔਰ ਅਗਰ ਨਹੀਂ ਤੁਸੀਂ ਪਾਸਵਰਡ ਅੱਛਾ ਨਹੀਂ ਲਗਾਇਆ ਹੈਗਾ ਅਤੇ ਤੁਹਾਡਾ ਫਿਰ ਪੂਰਾ ਹਰ ਕੋਈ ਇਸਤੇਮਾਲ ਕਰਦਾ ਹੈਗਾ ਹੈ ਇਸ ਚੀਜ਼ ਵਾਸਤੇ ਥੋੜ੍ਹਾ ਜਿਆ ਵਾਈਫਾਈ ਦਾ ਥੋੜੀ ਜਿਹੀ ਇੱਕ ਰੱਖੀ ਦਾ ਉਹਨੇ ਕਿ ਪਾਸ ਥੋੜ੍ਹਾ ਜਿਹਾ ਸਟਰੋਂਗ ਹੋਣਾ ਚਾਹੀਦਾ ਹੈਗਾ ਕਿ ਤਾਂ ਹੀ ਤੁਸੀਂ ਉਹਦਾ ਪੂਰਾ ਇਸਤੇਮਾਲ ਔਰ ਤੁਹਾਨੂੰ ਪੂਰਾ ਮਿਲੇਗਾ ਨਹੀਂ ਤੇ ਐਵੇਥੇ ਝੱਡ ਮੁੱਕ ਜਾਂਦਾ ਆਉਂਦੇ ਜਾਂਦੇ ਹਰ ਕੋਈ ਯੂਜ ਕਰ ਲੈ ਤੇ
ਉਹੀ ਤੇ ਫਿਰ ਮੇਰੇ ਮੁੰਡੇ ਨੇ ਤੇ ਖੈਰ ਚੇਂਜ ਕਰ ਦਿੱਤਾ ਉਹਨੇ ਬਕ ਮੈਨੂੰ ਕਹਿੰਦੀ ਇੰਨੀ ਜਾਣਕਾਰੀ ਹੈ ਨੀ ਹੈ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਹੈ ਸਾਰੀ ਜਾਣਕਾਰੀ ਰੱਖਦੇ ਨੇ ਤੇ ਉਹਨੇ ਪੂਰਾ ਉਹਨੇ ਪੂਰਾ ਜਿਹੜਾ ਹੈ ਨਾ ਫਟਾਫਟ ਉਹਨੇ ਪਾਸਵਰਡ ਚੇਂਜ ਕੀਤਾ ਤੇ ਬੋਲਣ ਲੱਗਿਆ ਮੰਮੀ ਹੁਣ ਜਿਹੜਾ ਵ ਪਾਸਵਰਡ ਕਿਸੇ ਨੂੰ ਦੇਣਾ ਨਾ ਤੇ ਹੁਣ ਹਾਂ
ਉਥੇ ਸਾਡੇ ਬੱਚਿਆਂ ਨੇ ਹੀ ਸਾਨੂੰ ਦੱਸਿਆ ਹੈਗਾ ਕਿ ਮੰਮੀ ਤੁਸੀਂ ਇਨਾ ਤੁਸੀਂ ਯੂਜ ਕਰਿ ਤੁਹਾਨੂੰ ਪਤਾ ਕਿਹੜੇ ਕਿਹੜੇ ਫੋਨ ਕਨੈਕਟ ਹੈ ਕੀ ਕੀ ਕਨੈਕਟ ਹੈ ਤੁਸੀਂ ਪੂਰੀ ਜਾਣਕਾਰੀ ਰੱਖੋ ਤੇ ਉਹ ਤੇ ਹੁਣੇੇ ਵੀ ਚਾਰਜ ਕਰਨ ਵੇਲੇ ਦੇਖਿਆ ਹੈ ਕਿ ਇੰਨੇ ਸਾਰੇ ਕਨੈਕਟ ਹੋਏ ਪਏ ਨੇ ਉਹਦੇ ਨਾਲ
ਨਹੀਂ ਹੁਣ ਤੇ ਮੈਂ ਵੀ ਦੇਖ ਲੈਂਦੀ ਹਾਂ
ਹਮ
ਹੁਣ ਤਾਂ ਐਪ ਡਾਊਨਲੋਡ ਕੀਤੀ ਹੋਈ ਆ ਮੈਂ ਆਪਣੇ ਫੋਨ ਚ ਹੀ ਤੇ ਮੈਂ ਸਾਰਾ ਧਿਆਨ ਰੱਖਦੀ ਹਾਂ ਕਿ ਕਿਹੜੇ ਕਿਹੜੇ ਵਾਈਫਾਈ ਕਨੈਕਟ ਹੈਗੇ ਨੇ ਕਿਉਂਕਿ ਦੇਖੋ ਯੂਜ ਦੀ ਚੀਜ਼ ਹੈ ਹੁਣ ਨਾ ਨਾ ਤਾਂ ਹੈ ਹੀ ਹੈ ਤੇ ਕੀ ਕਰੀਏ ਪਹਿਲੇ ਵੀ ਮੈਂ ਕਦੇ ਕਈ ਵਾਰੀ ਸੋਚਦੀ ਆਾਂ ਉਹੀ ਉਹੀ ਪਹਿਲੇ ਮੈਂ ਸੋਚਦੀ ਹਾਂ ਅਸੀਂ ਕਿੱਦਾਂ ਰਹਿੰਦੇ ਸੀਗੇ ਨਾ ਸਾਡੇ ਜ਼ਮਾਨੇ ਚ ਫੋਨ ਨਾ ਵਾਈਫਾਈ ਕੁਛ ਵੀ ਨਹੀਂ ਪਹਿਲੇ ਬੰਦਾ ਕਿੱਦਾਂ ਰਹਿੰਦਾ ਸੀਗਾ ਲੇਕਿਨ ਅੱਜ ਦੇਖੋ ਸਮਾਂ ਕਿੰਨਾ ਚੇਂਜ ਹੋ ਗਿਆ ਹੈ ਬਗੈਰ ਡਾਟਾ ਤੋ ਤੇ ਬਈ ਕਿਸੇ ਨੂੰ ਵੀ ਚੈਨ ਨੀ ਪਏਗੀ ਸਾਡੀ ਜ਼ਿੰਦਗੀ ਐਵੇਂ ਲੱਗਦੀ ਹੈ ਬਈ ਕੁੱਛ ਹੈ ਹੀ ਨਹੀਂ ਹੈ
ਵਕਤ ਦੇ ਅਨੁਸਾਰ ਸਭ ਚੀਜ਼ਾਂ ਚੇਂਜ ਹੋ ਗਈਆਂ ਹੈਗੀਆਂ ਨੇ ਕਿਤੇ ਅਸੀਂ ਇਹ ਸਭ ਚੀਜ਼ਾਂ ਦੇ ਬਾਰੇ ਜਾਣਦੇ ਨਹੀਂ ਸੀਗੇ ਪਰ ਹੁਣ ਵਕਤ ਦੇ ਅਨੁਸਾਰ ਐਸਾ ਚੀਜ਼ਾਂ ਤੋਂ ਬਗੈਰ ਹੁਣ ਅਸੀਂ ਨਹੀਂ ਰਹਿ ਪਾਉਦੇ ਹੈਗੇ ਆ ਸਾਡਾ ਜਿਵੇਂ ਹੁੰਦਾ ਹੈ, ਕਿ ਹੱਥ ਰੁਕ ਗਿਆ ਹੈਗਾ, ਆ ਕੰਮ ਹੀ ਨਹੀਂ ਹੋ ਰਿਹਾ ਹੈਗਾ ਹੈ।
ਹਾਂਜੀ ਉਹੀ ਤੇ ਅੱਜ-ਕੱਲ ਜ਼ਰੂਰਤ ਦੀ, ਚੀਜ਼ ਤੇ ਇਹ ਬਿਲਕੁਲ, ਇਨਕਲੂਡ ਹੋ ਗਿਆ ਹੈ। ਬਈ ਇਹ ਵੀ ਇੱਕ ਖਰਚਾ ਤੁਸੀਂ ਮੰਨੀ ਹੀ ਲਓ, ਕਿ ਬਈ ਕਰਨਾ ਹੀ ਕਰਨਾ ਹੈ, ਚਾਹੇ ਜੋ ਵੀ ਹੋ ਜਾਏ। ਜ਼ਰੂਰੀ ਤਾਂ ਹੈ, ਹੀ ਹੈ ਖੈਰ ਚਲੋ ਸੌਖਾ ਵੀ ਹੈ ਵੈਸੇ ਤੇ। ਬਚਾਰੀ ਚੀਜ਼ਾਂ ਆਰਾਮ ਨਾਲ ਹੋ ਜਾਂਦੀਆਂ, ਚੰਗਾ ਕਰਲੋ ਤੁਸੀਂ, ਫਿਰ ਵਾਈਫਾਈ ਰਿਚਾਰਜ ਹਨਾ, ਤੇ ਬੜੀ ਰਾਤ ਹੋ ਜਾਂਣੀ ਆ ਫਿਰ, ਚਲੋ ਜੀ ਕਰਦੇ ਬਾਅਦ ਚ ਗੱਲ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ,